ਹੈਲੋ।
ਹੈਲੋ ਹਾਂਜੀ ਸਸਸ੍ਰੀ ਕਾਲ ਪੈਨ ਜੀ।
ਸਸ ਸ਼੍ਰੀ ਕਾਲ ਜੀ ਕਿਵੇਂ ਔ ਤੁਸੀਂ।
ਹਾਂਜੀ ਮੈਂ ਤੇ ਠੀਕ ਆ ਜੀ ਪੈਨ ਜੀ ਤੁਸੀਂ ਸੁਨਾਔ ਤੁਹਾਡਾ ਕੀ ਹਾਲ ਐ।
ਮੈਂ ਵੀ ਵਧੀਆ ਜੀ ਮੈਂ ਵੀ ਵਧੀਆ ਹੋਰ ਪੈਨ ਜੀ ਅੱਜ ਕਿੱਦਾਂ ਯਾਦ ਕਰ ਲਯਾ।
ਬਸ ਪੈਨ ਜੀ ਬੜੀ ਯਾਦ ਆ ਹੀ ਸੀਗੀ ਤੁਆਡੀ। ਮੈਂ ਕਿਹਾ ਤੁਹਾਡੇ ਕੋਲ ਪੁੱਛਾਂ ਕੋਈ। ਬਿਜਨਸ ਸ਼ੁਰੂ ਕਰਨਾ ਸੀਗਾ ਮੈਂ ਕੇੜਾ ਬਿਜਨਸ ਸ਼ੁਰੂ ਕਰਾਂ।
ਅੱਛਾ, ਪੈਨ ਜੀ ਦੇਖੋ। ਅੱਜ- ਕੱਲ ਤਾਂ ਜੋ ਮਰਜ਼ੀ ਬਿਜਨਸ ਤੁਸੀਂ ਚਾਲੂ ਕਰ ਲੋ। ਪਰ ਏਹ ਆ ਔਦੇ ਲਈ ਥੋੜ੍ਹਾ ਜਿਹਾ ਸਾਨੂੰ ਸਬਰ ਸੰਤੋਖ ਤੇ ਟਾਈਮ ਲੱਗਨਾਂ ਪੈਣਾ ਵਾ। ਬਿਜਨਸ ਦੇ ਲਈ ਸੱਬਰ। ਤਾਂ ਚਾਹੀਦਾ ਕਿਉਂਕਿ ਅਸੀਂ ਸਟਾਰਟਿੰਗ ਜਦੋਂ ਕਰਦੇ ਆਂ ਪੈਨ ਜੀ ਬਿਜਨਸ। ਤਾਂ ਔਦੋਂ ਏਹ ਸਮਝ ਕੇ ਨਾ ਕਰੀਏ ਕਿ ਸਾਨੂੰ ਕੀ ਪ੍ਰੋਫਿਟ ਹੋਣਾ ਔਦੋਂ ਅਸੀਂ ਬਸ ਏਹ ਸਮਝ ਕੇ ਕਰਨਾ ਏ ਵੀ ਅਸੀਂ ਕੁਛ ਸਿੱਖ ਰਹੇ ਆਂ।
ਹਾਂਜੀ ਪੈਨਜੀ ਐ ਤਾਂ ਤੁਸੀਂ ਬਿਲਕੁਲ ਠੀਕ ਕਿਹਾ ਪੈਨਜੀ।
ਹਾਂਜੀ ਤੇ ਪੈ ਨ ਜੀ ਮੈਂ ਤਾਂ ਤੁਹਾਨੂੰ ਦੱਸੂੰਗੀ ਤੁਸੀਂ ਦੇੇਖੋ ਸਭ ਤੋਂ ਹਾਦਾ। ਵਧੀਆ ਚੱਲਦਾ ਬਿਜਨਸ ਕੱਪੜਿਆਂ ਦਾ। ਔਹ ਕਰ ਸਾਕਦੇ ਔ ਪਰ ਔਦੇ ਵਿੱਚ ਔ ਤਾਂ ਕਰ ਸਕਦੇ ਔ ਜੋ ਤੁਹਾਨੂੰ। ਪ੍ਰੋਪਰ ਤਰੀਕੇ ਨਾਲ। ਕੋਈ ਏਦਾਂ ਦਾ ਡੀਲਰ ਮਿਲ ਜਯੇ ਜੇੜਾ ਵਾਕੈ ਈ। ਵਧੀਆ ਹਰ ਵਰਾਇਟੀ ਹੋਲਸੇਲ ਦੇ ਵਿੱਚ ਤੁਹਾਨੂੰ ਦੇਵੇ।
ਹਾਂਜੀ।
ਠੀਕ ਐ, ਇੱਕ ਤਾਂ ਐਹ ਗੱਲ ਹੋ ਗਈ ਦੂਜੀ ਏਹ ਗੱਲ ਐ, ਕਿ ਔਤੋਂ ਚਾਲੀ ਦਿਨ ਦਾ ਤੁਸੀਂ ਟਾਈਮ ਲੈਨਾ ਐ।
ਹਾਂਜੀ।
ਬਈ ਜੇ ਸਾਨੂੰ ਕੁੱਝ ਸਾਡਾ ਮਾਲ ਨਈ ਵਿਕਰਿਆ ਤਾਂ ਅਸੀਂ ਉਹ ਤੁਹਾਨੂੰ ਵਾਪਸ ਕਰ ਸਕਦੇ ਹਾਂ ਉਹਦੀ ਜਗ੍ਹਾ ਸੀ ਨਿਊ ਕੋਈ ਸੂਟ ਨਿਊ ਵਰਾਇਟੀ ਆਉਂਦੀ ਅਸੀਂ ਉਹ ਐਡ ਕਰ ਸਕਦੇ ਹਾਂ ਪਹਿਲਾਂ ਤਾਂ ਤੁਸੀਂ ਉਹਦੇ ਨਾਲ ਇਹ ਸਾਰੀਆਂ ਗੱਲਾਂ ਕਲੀਅਰ ਤੁਹਾਨੂੰ ਕਰਨੀਆਂ ਪੈਣੀਆਂ ਨੇ ਸਾਫ਼।
ਹਾਂਜੀ ਪੈਨਜੀ ਇਹ ਤੇ ਤੁਸੀਂ ਬਿਲਕੁਲ ਠੀਕ ਕਹ ਰਹੇ ਹੋ ਪੈਨਜੀ।
ਹਾਂਜੀ ਫੇਰ ਓਸ ਤੋਂ ਬਾਦ ਪੈਨਜੀ ਦੇਖੋ ਅਹ ਇੱਕ ਤਾਂ ਵਰਾਇਟੀ ਦੀ ਗੱਲ ਕਰਿਓ ਤੇ ਅੱਗੇ ਜਦੋਂ ਤੁਸੀਂ ਆਪਦੇ ਕੱਪੜਾ ਸੇਲ ਕਰਨਾ ਉਦੋਂ ਸਾਫ਼ ਸਭ ਨੂੰ ਕਲੀਅਰ ਕਹਿਣਾ ਵੀ ਹੈਰੰਟੀ ਨਾ ਸਾਨੂੰ ਮਿਲੀ ਆ ਨਾ ਅਸੀਂ ਤੁਹਾਨੂੰ ਦੇ ਸਕ ਸਕਦੇ, ਠੀਕ ਹੈ ਜੀ। ਠੀਕ ਹੈ, ਉਸ ਤੋਂ ਬਾਅਦ ਜੀ ਆ ਜਾਓ ਤੁਸੀਂ ਹੋਲਸੇਲ ਦੇ ਵਿੱਚ ਵੀ ਤੁਹਾਨੂੰ ਕੋਈ ਮਤਲਬ ਠੱਗਣ ਵਾਲਾ ਨਾ ਮਿਲ ਜੇ, ਬਾਕੀ ਜਿਹੜਾ ਹੋਲ ਚੱਲ ਆ, ਹੁਣ ਤੁਸੀਂ ਪੰਜਾਬ ਚਲੇ ਜਾਓ, ਅੰਮ੍ਰਿਤਸਰ ਮਾਰਕੀਟ ਚਲੇ ਜਾਓ, ਲੁਧਿਆਣਾ ਮਾਰਕੀਟ ਚਲੇ ਜਾਓ ਉਸ ਤੋਂ ਬਾਅਦ ਮਲੇਰਕੋਟਲਾ ਮਾਰਕੀਟ ਚਲੇ ਜਾਓ, ਤੁਹਾਨੂੰ ਵਧੀਆ ਤੋਂ ਵਧੀਆ ਡੀਲਰ ਮਿਲ ਜਾਣਗੇ ਜੀ।
ਹਾਂਜੀ, ਹਾਂਜੀ ਭੈਣ ਜੀ।
ਇੱਕ ਤਾਂ ਇਹ ਕੱਪੜਿਆਂ ਦੇ ਬਿਜਨਸ ਚ ਵੀ ਬਹੁਤ ਅੱਛਾ ਮਾਰਜਨ ਮਿਲ ਜਾਂਦਾ ਹੈ। ਦੂਜੀ ਗੱਲ ਤੁਸੀਂ ਇਹੀ ਲਾ ਲਓ ਭੈਣ ਜੀ। ਕੋਸਮੈਟਿਕ ਜਿਹੜਾ ਸਭ ਤੋਂ ਸਭ ਤੋਂ ਵੱਧ ਵਿਕਿਆ ਜਾਂਦਾ ਹੈ।
ਹਾਂਜੀ, ਭੈਣ ਜੀ।
ਪਰ ਤੁਸੀਂ ਕੋਸਮੈਟਿਕ ਦੀ ਜਿਹੜੀ ਲਾਈਨ ਆ, ਉਹ ਬੋਂਬੇ ਤੋਂ ਹੀ ਡੀਲ ਕਰ ਕਰੋਗੇ, ਤਾਂ ਹੀ ਤੁਸੀਂ ਇੱਥੇ ਆਪਣੇ ਪੰਜਾਬ ਸਾਈਡ ਖੋਲ ਸਕਦੇ ਹੋ ਕੋਸਮੈਟਿਕ ਦਾ।
ਹਾਂਜੀ, ਹਾਂਜੀ ਭੈਣ ਜੀ।
ਠੀਕ ਹੈ, ਕੋਸਮੈਟਿਕ ਦੇ ਵਿੱਚ ਸਭ ਤੋਂ ਜ਼ਿਆਦਾ ਫੇਸ ਵੋਸ਼ ਹੋਗੇ, ਹੁਣ ਜਿਵੇਂ ਤੁਸੀਂ ਲੋਰੀਅਲ ਜਾਂ ਲੈਕਮੇ ਕੰਪਨੀ ਨੂੰ ਤੁਸੀਂ ਆਪਦੀ ਰਿਕੁੈਸਟ ਭੇਜਦੇ ਹੋ ਕਿ, ਸਾਨੂੰ ਤੁਥਹਾਡਾ ਸਟੋਕ ਚਾਹੀਦਾ ਹੈ। ਤਾਂ ਉਹ ਤੁਹਾਡੇ ਨਾਲ ਇੱਕ ਡੀਲ ਕਰਨਗੇ ਗਿਆਰਾਂ ਮਹੀਨੇ ਦੀ।
ਅੱਛਾ ਜੀ।
ਹਾਂਜੀ। ਜਿਵੇਂ ਉਹਨਾਂ ਦੀ ਲੈਹਕਮੀ ਵਾਲਿਆਂ ਦਾ ਫੇਸ ਵੋਸ਼ ਵੀ ਹੁੰਦਾ, ਫੇਸ ਮਾਸਕ ਵੀ ਹੁੰਦਾ ਆ ਅਹ ਐਵੇਂ ਅਲੱਗ, ਅਲੱਗ ਲਹਿਕਮੇ ਹੋ ਗਿਆ, ਫੇਰ ਉਸ ਤੋਂ ਬਾਅਦ ਤੁਸੀਂ ਲਗਾ ਲਓ ਆਪਣਾ ਜਿਹੜਾ ਅੱਜ, ਕੱਲ੍ਹ ਚੱਲ ਰਿਹਾ ਅਹ ਹਿਮਾਲਿਆ ਲਗਾ ਲੋ, ਹਿਮਾਲਿਆ ਵੀ ਬਹੁਤ ਵਧੀਆ ਚੱਲਦਾ ਹੈ।
ਹਾਂਜੀ, ਹਿਮਾਲਿਆ ਦਾ ਤੇ ਪ੍ਰੋਡਕਟ ਭੈਣ ਜੀ ਬੱਚੇ ਵੀ ਯੂਜ ਕਰ ਸਕਦੇ ਤੇ ਵੱਡੇ ਵੀ ਯੂਜ
ਬਿਲਕੁਲ, ਬਿਲਕੁਲ। ਉਸ ਤੋਂ ਬਾਅਦ ਇੱਕ ਨੇਚਰ ਦੇ ਵੀ ਪ੍ਰੋਡਕਟਸ ਬਹੁਤ ਵਧੀਆ ਆ ਰਹੇ ਨੇ ਠੀਕ ਹੈ, ਤੁ ਤੁਸੀਂ ਇਹਨਾਂ ਦੇ ਵਿੱਚ ਮਤਲਬ ਫੇਸ਼ੀਅਲ ਕਿਟਸ ਰੱਖ ਸਕਦੇ ਹੋ, ਤੁਸੀਂ ਅਲੱਗ- ਅਲੱਗ ਕਰੀਮਸ ਰੱਖ ਸਕਦੇ ਹੋ, ਜੋ -ਜੋ ਕੁਛ ਵੀ ਹੈ ਨੇਲ ਪੇਟਸ ਰੱਖ ਸਕਦੇ ਹੋ, ਲਿਪਸਟਿਕਸ ਰੱਖ ਸਕਦੇ ਹੋ। ਪਰ ਤੁਹਾਨੂੰ ਇਹ ਬੋਂਬੇ ਮਾਰਕੀਟ ਤੋਂ ਹੀ ਚੀਜ਼ਾਂ ਕਲੀਅਰ ਕਰਨੀਆਂ ਪੈਣੀਆਂ, ਇਹ ਜੋ ਕਮ ਕੱਪੜਿਆਂ ਨਾਲੋਂ ਵੱਧ ਵੀ ਮਾਰਜਨ ਹੈਗਾ।
ਹਾਂਜੀ, ਹਾਂਜੀ ਭੈਣਜੀ, ਭੈਣਜੀ ਐਕਸਪਾਇਰ ਹੋ ਜਾਂਦੀ ਆ ਫੇਰ ਅਸੀਂ ਕਿੱਦਾਂ ਕਰ ਸਕਦੇ ਹਾਂ।
ਜਦੋਂ ਤੁਸੀਂ, ਹਾਂਜੀ ਜਦੋਂ ਤੁਸੀਂ ਇਕੱਠਾ ਸਟੋਕ ਚੱਕਦੇ ਆ ਨਾ ਉਦੋਂ ਉਹਨਾਂ ਨੂੰ ਉਹ ਇੱਕ ਸਾਨੂੰ ਫੋਮ ਦਿੰਦੇ ਆ ਸਬਮਿਟ ਕਰਨ ਨੂੰ, ਉਹਦੇ ਚ ਜਿੰਨੀਆਂ ਵੀ ਸਾਡੀ ਕੁਆਇਰੀ ਹੁੰਦੀਆਂ ਨੇ ਉਹ ਸਾਰੀਆਂ ਤੁਸੀਂ ਮੈਨਸ਼ਨ ਕਰਨੀਆਂ ਨੇ, ਵੀ ਸਾਨੂੰ ਸੇਮ ਮੰਥ ਤੋਂ ਲੈ ਕੇ ਅਗਲੇ ਟੂ ਈਅਰਸ ਤੱਕ ਦੀਆਂ ਚੀਜ਼ਾਂ ਦੋ, ਤਾਂ ਦੇਖੋ ਜੀ ਮਾਲ ਅਸੀਂ ਜ਼ਿਆਦਾ ਨਹੀਂ ਲਿਆਉਣਾ, ਸਟੋਕ ਜ਼ਿਆਦਾ ਨਹੀਂ ਇਕੱਠਾ ਕਰਨਾ ਸਟਾਰਟਿੰਗ ਚ। ਸਟੋਕ ਅਸੀਂ ਓਨਾ ਹੀ ਲੈਣਾ, ਜਿਵੇਂ ਮਹੀਨੇ ਦੇ ਵਿੱਚ ਤੁਹਾਡਾ ਲੱਗ ਜੇ। ਜਾਂ ਪੰਦਰਾਂ ਦਿਨ ਦੇ ਵਿੱਚ ਤੁਹਾਡਾ ਲੱਗ ਜੇ, ਤੇ ਉੱਥੇ ਵੀ ਡੀਲ ਉੱਥੇ ਵੀ ਡੀਲ ਕਰਦੇ ਜੇ ਤੁਹਾਡਾ ਮਾਲ ਮਤਲਬ ਐਕਸਪਾਇਰੀ ਡੇਟ ਹੋ ਜਾਂਦੀ ਆ। ਤਾਂ ਤੁਸੀਂ ਉਹਨੂੰ ਰਿਟਰਨ ਕਰ ਸਕਦੇ, ਐਕਸਚੇਂਜ ਕਰ ਸਕਦੇ ਓ। ਇਹਦੇ ਲਈ ਸਾਨੂੰ ਥੋੜ੍ਹਾ ਜਿਹਾ ਮਤਲਬ ਉਹਨਾਂ ਦਾ ਇੱਕ ਫੋਮ ਹੁੰਦਾ, ਉਹਦੇ ਅਲੱਗ ਚਾਰਜਿਸ ਲੱਗਦੇ ਆ। ਉਹ ਸਾਨੂੰ ਵਨ ਈਅਰ ਦੇ ਚਾਰਜਿਸ ਉੱਥੇ ਭਰਨੇ ਪੈਂਦੇ ਆ ਕੰਪਨੀ ਨੂੰ।
ਹਾਂਜੀ ਹਾਂਜੀ ਭੈਣ ਜੀ।
ਦੂਜੀ ਗੱਲ ਜੀ ਐਸ ਟੀ ਫਿਰ ਸੀ ਐਸ ਟੀ ਇਹ ਸਾਰਾ ਤੁਸੀਂ ਦੇਖ ਲਓ ਜਿਹੜਾ ਵੈਟ ਲੱਗਦਾ ਟਵੈਲਵ ਪ੍ਰਸੈਂਟ ਸ਼ਾਇਦ। ਲੋਕਲ ਚ ਲੋਕਲ ਚ ਸ਼ਾਇਦ ਮੇਰੇ ਖਿਆਲ ਸਾਢੇ ਸੱਤ ਪਰਸੈਂਟ ਲੱਗਦਾ ਐ। ਤੇ ਆਊਟ ਔਫ ਟਾਊਨ ਸ਼ਹਿਰ ਦੇ ਵਿੱਚ ਤੁਸੀਂ ਦੇਖ ਲੋ ਬਾਰਾਂ ਸਾਢੇ ਬਾਰਾਂ ਪ੍ਰਸੈਂਟ ਲੱਗਦਾ। ਇੱਕ ਉਹਦੀ ਵੀ ਡੀਲ ਤੁਹਾਨੂੰ ਕਰਨੀ ਪੈਣੀ ਆ।
ਹਾਂਜੀ ਭੈਣ ਜੀ, ਭੈਣ ਜੀ ਕਹਾਣ ਜਿਹੜੀ ਖਾਣ ਵਾਲੀ ਚੀਜ਼ਾਂ ਹੁੰਦੀਆਂ ਐ, ਇਹਨਾਂ ਦੀ ਤਾਂ ਐਕਸਪਾਇਰੀ ਡੇਟ ਬੜੀ ਘੱਟ ਹੁੰਦੀ ਐ।
ਹਾਂਜੀ ਦੇਖੋ, ਕਿਉਂਕਿ ਪਤਾ ਕੀ ਆ ਹੁਣ ਮੈਂ ਇੱਕ ਸ਼ੋਪ ਤੇ ਗਈ ਸੀ, ਉੱਥੇ ਮੈਂ ਨਾ ਇੱਕ ਉਪਵਾ ਦਾ ਪੈਕੇਟ ਦੇਖਿਆ। ਉਹ ਤੇ ਦੋ ਸਾਲ ਤੱਕ ਉਹ ਪੈਕੇਟ ਤੁਸੀਂ ਚਲਾ ਸਕਦੇ ਸੀ, ਤਾਂ ਤੁਸੀਂ ਸੋਚੋ ਉਹ ਚ ਕਿੰਨੇ ਡੇਂਜਰ ਕੈਮੀਕਲਸ ਹੋਣਗੇ। ਜਿਹੜਾ ਦੋ ਸਾਲ ਇੱਕ ਸੂਜੀ ਘੋਲੀ ਹੋਈ ਸੂਜੀ ਪਈ ਹੋਈ ਉਹਦੇ ਚ।
ਹਾਂਜੀ ਭੈਣ ਜੀ ਐ ਤੇ ਸਹੀ ਗੱਲ ਐ, ਬਿਲਕੁਲ ਸਹੀ ਗੱਲ ਐ।
ਇਸ ਕਰਕੇ ਜਿੰਨਾ ਘੱਟ ਟਾਈਮ ਦੀ ਸਾਨੂੰ ਡੇਟ ਮਿਲਦੀ, ਜਿਵੇਂ ਬ੍ਰੈਡ ਹੋ ਗਏ ਆ, ਉਹ ਚ ਤੁਸੀਂ ਹੱਦ ਸੱਤ ਤੋਂ ਅੱਠ ਕਿਸ ਦਿਨ ਯੂਜ ਕਰ ਸਕਦੇ ਆ।
ਹਾਂਜੀ ਭੈ ਭੈਣ ਜੀ ਪਹਿਲੇ ਤਾਂ ਪੰਜ ਦਿਨ ਹੁੰਦੇ ਸੀ ਜੇ ਐ ਹੁਣ ਉਹਨਾਂ ਨੇ ਵਧਾਏ ਜੇ ਸੱਤ ਦਿਨ ਕਰ ਦਿੱਤੇ ਨੇ।
ਹਾਂਜੀ। ਤਾਂ ਪਹਿਲਾਂ ਭੈਣ ਜੀ ਤੁਸੀਂ ਦੇਖੋ ਨਾ ਐਨੀ ਚੀਜ਼ਾਂ ਦੀ ਲਾਗਤ ਨੀ ਹੁੰਦੀ ਸੀ। ਹੁਣ ਇਹ ਸਾਰੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਲਾਗਤ ਹੋ ਰਹੀ ਆ, ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਐ। ਮੋਸਟਲੀ ਲੋਕਾਂ ਦੇ ਮਾਇੰਡ ਚ ਪਤਾ ਨੀ ਕੀ ਬੈਠ ਗਿਆ ਕਿ ਰੋਟੀ ਜ਼ਹਿਰ ਆ ਤੇ ਬ੍ਰੈਡ ਅੰਮ੍ਰਿਤ ਆ, ਠੀਕ ਆ ਬਲਕਿ ਐ ਚੀਜ਼ ਹੈ ਨੀ ਆ।
ਹਾਂ ਬਰਾਬਰ ਈ ਆ ਭੈਣ ਜੀ, ਉਹ ਵੀ ਅਸੀਂ ਆਟਾ ਬ੍ਰੈਡ ਖਾ ਰਹੇ ਆ ਜਾਂ ਮਲਟੀਗ੍ਰੇਨ ਬ੍ਰੈਡ ਖਾ ਰਹੇ ਆ ਤੇ ਆਟਾ ਵੀ ਅਸੀਂ ਮਲਟੀਗ੍ਰੇਨ ਖਾ ਰਹੇ ਆ ਜਾਂ ਫਿਰ ਆਟਾ ਖਾ ਰਹੇ ਆ ਦੂਜਾ।
ਹੂੰ। ਦੇਖੋ ਭੈਣ ਜੀ ਬ੍ਰੈਡ ਅੱਛੇ ਹੈ, ਪਰ ਬਾਕੀ ਜਿਹੜੇ ਓਰੀਜਨਲ ਹੈ।
ਹਾਂਜੀ ਹਾਂਜੀ।
ਉਹੀ ਬ੍ਰੈਡ ਸੋਹਣ ਵਧੀਆ ਨੇ ਖਾਣ ਲਈ, ਉਹੀ ਸਾਡੇ ਸਿਹਤ ਲਈ ਅੱਛੇ ਆ। ਜਿਹੜੇ ਬਾਕੀ ਫਰੈਸ਼ ਚੀਜ਼ਾਂ ਨੇ, ਬਾਕੀ ਪਿਓਰ ਟੀ ਹੈ ਉਹਦੇ ਚ। ਹੁਣ ਸਾਨੂੰ ਕੀ ਪਤਾ ਇਹਨਾਂ ਚੀਜ਼ਾਂ ਚ ਜਿਵੇਂ ਬ੍ਰੈਡ ਚ ਲਿਖਿਆ ਹੁੰਦਾ ਹੰਡਰਡ ਪਰਸੈਂ ਟ ਵੀਟ ਜਾਂ ਜ਼ੀਰੋ ਮੈਦਾ ਤਾਂ ਇਹ ਚੀਜ਼ ਬਿਲਕੁਲ ਬਿਲਕੁਲ ਵੀ ਸੱਚ ਨਹੀਂ ਹੁੰਦੀ ਭੈਣ ਜੀ।
ਹਾਂਜੀ ਐ ਤੇ ਮੈਨੂੰ ਵੀ ਲੱਗਦਾ ਜੀ ਐ ਸੱਚ ਨਹੀਂ ਹੋ ਸਕਦੀ ਹਾਂਜੀ।
ਚੀਜ਼ਾਂ ਸ ਨਹੀਂ ਹੁੰਦੀਆਂ, ਇਸ ਕਰਕੇ ਪਤਾ ਕੀ ਗੱਲ ਆ ਤੁਸੀ ਜੋ ਵੀ ਬਿਜਨਸ ਖੋਲਨਾ ਚਾਂਦੇ ਓ ਸਬ ਤੋ ਵਧੀਆ ਅ ਕੱਪੜਿਆਂ ਦਾ ਬਿਜਨਸ ਨਹੀ ਓਸ ਤੋਂ ਬਾਅਦ ਤੁਸੀ ਕੋਸਮੈਟਿਕ ਦਾ ਬਿਜਨਸ ਹੋ ਗਿਆ ਨਹੀ ਤਾਂ ਆਪਣਾ ਜਿਵੇਂ ਜਿਉਲਰੀ ਵਗੇ ਵਗੈਰੇ ਹੋ ਗੀ ਯਾ ਜਿਵੇਂ ਐਸੇਸਰੀਜ਼ ਹੋਗੀਆਂ ਜਿਵੇਂ ਅੱਜ ਕੱਲ ਲੇਡੀਜ਼ ਸਬ ਤੋਂ ਜਆਦਾ ਯੂਜ ਕਰਦੇ ਆਂ ਤੁਸੀ ਮੰਨੋਗੇ ਨੀ ਬੋਂਬੇ ਦੇ ਵੇੱਚ ਜੇੜੀ ਚੀਜ਼ ਦੋ ਰਪਏ ਦੀ ਮਿਲਦੀ ਆ ਓਹੋ ਦਿੱਲੀ ਤੋ ਅੱਗੇ ਜਿਵੇਂ ਜਿਵੇਂ ਦੂਰ ਜਾਨੇਂ ਹੋ ਜਿੱਥੇ- ਜਿੱਥੇ ਲੋਕਾਂ ਨੀ ਪਤਾ ਓ ਚੀਜਾਂ ਸਾਢੇ ਚਾਰ -ਚਾਰ ਸੌ, ਪੰਜ- ਪੰਜ ਸੌ ਦੀਆਂ ਮੈਂ ਖੁੱਦ ਆਪਣੇ ਅੱਖਾਂ ਨਾਲ ਵਿਕਦੀਆਂ ਦੇਖੀਆਂ ਨੇ ਸੇਮ ਚੀਜ਼
ਅਨ ਅੱਛਾ ਜੀ ਭੈਣ ਜੀ ਏ ਤੇ ਬੜਾ ਈ ਫ਼ਰਕ ਆ ਗਿਆ ਦੋ ਰਪਏ ਕਿੱਥੇ ਤੇ ਪੰਜ ਸੌ ਰੁਪਏ ਕਿੱਥੇ ਹਾਂ ਹਾਂਜੀ
ਹਾਂ ਤੇ ਤੁਸੀ ਬੋਂਬੇ ਤੋਂ ਓਥੇ ਆਪਣੇ ਟਾਊਨ ਤੱਕ ਲੈ ਕੇ ਜਾਣ ਦਾ ਤੁਸੀ ਬੈਠ ਸਮੇਤ ਕਿੰਨਾ ਖਰਚਾ ਆਜੂਗਾ ਤੁਸੀ ਦੋ ਗੁਣਾ ਫੜ ਲੋ ਜਾਦਾ ਤੋ ਜਾਦਾ ਪਰ ਏਚ ਦਸ -ਦਸ ਗੁਣਾ ਮਾਰਜਨ ਕੰਨ ਕੱਢਣ ਆਲੇ ਬੈਠੇ ਆ ਅੱਜ ਵੀ
ਹਾਂਜੀ- ਹਾਂਜੀ ਭੈਨ ਜੀ ਐਨੀ ਲੋਕਾਂ ਦੇ ਤੇ
ਲੋਕਾਂ ਨੂੰ ਨਈ ਪਤਾ ਭੈਨਜੀ ਦੇੇਖੋ ਪੈਲਾਂ ਫੈਸ਼ਨ ਬੋਂਬੇ ਸਾਈਡ ਆਂਦਾ ਆ ਓਤੋਂ ਦੋ ਸਾਲ ਬਾਅਦ ਆਉਂਦਾ ਐ ਏਥੇ ਆਪਣਾ ਦਿੱਲੀ ਤੋ ਅੱਗੇ ਨੋਰਥ ਸਾਈਡ ਉੱਥੇ ਲੋਕੀ ਵਰਤ ਚੁੱਕੇ ਹੁੰਦੇ ਆ ਓ ਚੀਜਾਂ ਜੀ ਤਾਂ ਜੇ ਤੁਸੀ ਬਿਜਨਸ ਚ ਜਾਣਾ ਚਾਨੇਂ ਓ ਤਾਂ ਤੁਸੀ ਕੱਪੜੇ ਦੇ ਬਿਜਨਸ ਤੇ ਜਾਓ ਅਸੀਂ ਉਸ ਤੋ ਬਾਅਦ ਹੈਂਡਲੂਮ ਤੇ ਜਾ ਸਕਦੇ ਆਂ ਠੀਕ ਆ ਜੀ ਓਸ ਤੋ ਬਾਅਦ ਤੁਸੀਂ ਦੇਖ ਲੋ ਅ ਆਪਣਾ ਕੋਸਮੈਟਿਕ ਸ ਜਾ ਸਕਦੇ ਓਂ ਯਾ ਫੇਰ ਐਸੇਸਰੀ ਚ ਜਾ ਸਕਦੇ ਓ ਏਸ ਤੋ ਵਦੀਆ ਬਿਜਨਸ ਕੁਛ ਵੀ ਨੀ ਐ ਏਸ ਤੋ ਵਦੀਆ ਫੇਰ ਹੈਗਾ ਜੀ ਡੇਅਰੀ ਦਾ ਬਿਜਨਸ ਆ ਠੀਕ ਆ ਜਿਚ ਅਸੀ ਡੇਲੀ ਦੇ ਦੁੱਧ ਦਹੀਂ ਯਾ ਫੇਰ ਕੇਕ ਹੋ ਗਿਆ ਬੇਕ
ਭੈਨਜੀ ਏਦੇ ਵਿੱਚ ਨਾ ਮਾਰਜਨ ਨੀ ਹੈਗਾ ਭੈਨਜੀ
ਨਈ ਬੇਕਰਸ ਵਗੈਰੇ ਵਿੱਚ ਮਾਰਜਨ ਹੈ ਪਰ ਤੁਹਾਨੂੰ ਬਹੁਤ ਸਿਰ ਖਪਾਈ ਆ ਸਬ ਤੋਂ ਪੈਲਾਂ ਲੇਬਰ ਤੁਸੀ ਲੇਬਰ ਕਿੱਥੋਂ ਕੱਠਾ ਕਰੋਗੇ ਓਸ ਤੋ ਬਾਅਦ ਲੇਬਰ ਨੂੰ ਟ੍ਰੇਨ ਕਰਨਾ
ਹਾਂਜੀ -ਹਾਂਜੀ -ਹਾਂਜੀ ਭੈਨ ਜੀ ਮੇਰੇ ਕੋਲ ਇੱਕ ਹੋਰ ਵੀ ਮੈਂ ਤਾਡੇ ਕੋਲ ਕੁਛ ਪੁੱਛਣਾ ਸੀ ਕੋਸ਼ਚਨ ਕਿ ਜੇੜੇ ਕੱਪੜੇ ਨੇ ਓਨਾਂ ਦੀ ਵਰਾਇਟੀ ਤੇ ਰੋਜ ਚੇਂਜ ਹੁੰਦੀ ਰੈਂਦੀ ਏ ਜੇੜਾ ਅਸੀ ਅੱਜ ਵਰਾਇਟੀ ਲੈ ਕੇ ਆਵਾਂਗੇ ਜਿਵੇਂ ਅੱਜ ਕੱਲ ਹੁਨ ਫਰਸ਼ੀ ਸਲਵਾਰ ਆਲੇ ਸੂਟ ਬੜੇ ਚੱਲ ਰੇ ਨੇ ਯਾ ਗਾਊਨ ਬੜੇ ਚੱਲ ਨੇ ਏਨਾਂ ਦਾ ਫੈਸ਼ਨ ਦੋ ਮੀਨੇ ਬਾਅਦ ਹੈ ਯਾ ਨਈ ਹੈ ਫਿਰ ਓ ਸਾਡਾ ਬਲੋਕ ਪਿਆ ਰੈ ਜਾਂਦਾ ਏ ਔਰ ਕਸਟਮਰ ਜੇੜਾ ਆਂਦੈ ਇੱਕ ਵਾਰੀ ਵੇਖ ਕੇ ਚਲਾ ਜਾਂਦਾ ਜੇੜੀ ਚੀਜ ਓ ਅਗਲੀ ਵਾਰ ਕੈਂਦਾ ਕਿ ਬਈ ਤੁਸੀ ਹੋਰ ਕੁਛ ਨੀ ਨਵਾਂ ਲਿਆਏ? ਤੇ ਇਸ ਗੱਲ ਤੋ ਭੈਨਜੀ, ਹਾਂਜੀ ਬੜੀ ਪਰੇਸ਼ਾਨ ਆਂ ਮੈਂ ਹਾਂਜੀ।
ਗੱਲ ਓਥੇ ਈ ਆ ਗੀ ਨਾ ਹੁਣ ਤੁਸੀ ਕੈ ਰੇ ਓ ਫਰਸ਼ੀ ਸਲਵਾਰ ਦੀ ਗੱਲ ਕੈ ਰੇ ਓ ਤੁਸੀ ਡੀਲਰ ਨਾਲ ਤੁਸੀ ਜੇੜੀ ਫੈਕਟਰੀ ਤੋਂ ਕੱਪੜੇ ਚੱਕ ਦੇ ਆਂ ਓਨਾਂ ਨੂੰ ਸਿੱਧਾ ਡੀਲ ਕਰੋ ਕਿ ਮੈਂ ਏ ਫਿਫਟੀਨ ਡੇਜ਼ ਚ ਮੈਨੂੰ ਅ ਵਰਾਇਟੀ ਚੇਂਜ ਚਾਹੀਦੀ ਆ ਅਗਰ ਮੇਰੇ ਕੋਲ ਇਹ ਸਟੋਕ ਨਹੀਂ ਬਾਹਰ ਨਿਕਲਦਾ ਇਹ ਸੈੱਲ ਨਹੀਂ ਹੁੰਦਾ ਤਾਂ ਉਹ ਕੋਮੈਂਟਮੈਂਟ ਲਓ ਉਥੋਂ ਦੀ ਐਹ ਗੱਲ ਐ
ਮੈਂ ਨਾ ਐਦਾਂ ਹੀ ਕਰਾਂਗੀ ਮੈਂ ਹੁਣ ਉਹਨਾਂ ਨਾਲ ਪੱਕੀ ਗੱਲ ਕਰ ਲਾਂਗੀ ਤੇ ਫੇਰ ਮੈਂ ਕੰਮ ਸ਼ੁਰੂ ਕਰਾਂਗੀ ਚਲੋ ਠੀਕ ਐ ਭੈਣ ਜੀ ਫੇਰ ਤੁਹਾਡੇ ਨਾਲ ਦੁਬਾਰਾ ਗੱਲ ਕਰਾਂਗੀ ਫੇਰ ਮੈਨੂੰ ਕੋਈ ਡਾਊਟ ਹੋਏਗਾ ਨਾ ਬਿਜਨਸ ਨੂੰ ਲੈ ਕੇ ਫੇਰ ਗੱਲ ਕਰਾਂਗੀ। ਠੀਕ ਐ ਭੈਣ ਜੀ ਸਸ ਸ੍ਰੀ ਅਕਾਲ ਜੀ